ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂ ਵਧੀਆ ਤੁਸੀਂ ਦੱਸੋ
ਵਧੀਆ ਜੀ ਹੋਰ ਘਰ ਪਰਿਵਾਰ ਸਭ ਵਧੀਆ?
ਹਾਂਜੀ ਹਾਂ ਵਧੀਆ ਤੁਸੀਂ ਦੱਸੋ
ਸਭ ਸਾਰੇ ਵਧੀਆ ਜੀ
ਹੋਰ ਕੀ ਕਰਦੇ ਸੀ ਤੁਸੀਂ ਸਬਜ਼ੀ ਬਣਾ ਲਈ
ਹਾਂਜੀ।
ਅੱਛਾ ਠੀਕ ਐ।
ਹਾਂਜੀ,
ਕਾਹਦੀ ਸਬਜ਼ੀ ਬਣਾਈ ਆ ਤੁਸੀਂ
ਅਸੀਂ ਅੱਜ ਆਲੂ ਪਕੌੜੇ
ਠੀਕ ਐ।
ਹਾਂਜੀ।
ਠੀਕ ਐ ਹੋਰ ਦੱਸੋ ਕੋਈ ਗੱਲਬਾਤ
ਤੁਸੀਂ ਬਣਾ ਲਈ
ਹਾਂਜੀ, ਹਾਂ ਮੈਂ ਵੀ ਬਸ ਹੁਣ ਬਣਾ ਕੇ ਹਟੀਆਂ
ਤੁਸੀਂ ਕੀ ਬਣਾਇਆ?
ਕਾਲੇ ਚਨੇ ਬਣਾਏ ਆ
ਅਸੀਂ ਕੱਲ ਬਣਾਈ ਸੀ
ਅੱਛਾ ਜੀ ਮੈਨੂੰ ਤਾਂ ਬਹੁਤ ਪਸੰਦ ਨੇ
ਹਾਂ, ਵਧੀਆ ਹੁੰਦੇ ਨੇ ਠੰਡੇ ਹੁੰਦੇ ਨੇ
ਹਾਂਜੀ ਹਾਂ, ਤਾਕਤ ਵੀ ਹੁੰਦੀ ਨਾਲੇ ਵਧੀਆ
ਪਰ ਬੀਪੀਆਂ ਵਾਲ ਦੀ ਬੀਪੀ ਜਾਂ ਸੀ ਪੀ ਦੀ ਪ੍ਰੋਬਲਮ ਆ ਉਹਨਾ ਨੂੰ ਕਹਿ ਦਿੰਦੇ ਨੇ ਖਾਣੇ ਨਹੀਂ ਚਾਹੀਦੀ
ਅੱਛਾ ਕਿਉਂ
ਮਤਲਬ ਬੀ ਸੁਣਿਆ ਸੀ, ਇੱਕ ਵਾਰ ਡਾਕਟਰ ਤੋਂ ਕਹਿੰਦੇ ਨਾ ਤੇਜ਼ਾਬ ਬਣਦਾ।
ਹੈਲੋ, ਹਾਂਜੀ ਹਾਂ ਆਵਾਜ਼ ਰੁਕ ਗੀ ਸੀ ਥੋਡੀ।
ਵੀ ਇਹਨਾਂ ਨਾਲ ਵੀ ਐਸ ਡ ਐਸੀਡਿਟੀ ਦੀ ਪ੍ਰੋਬਲਮ ਆ ਜਾਂਦੀ ਐ ਕਈ ਨੂੰ। ਅਤੇ ਬੀਪੀ ਲਈ ਵੀ ਉਹ ਕਹਿੰਦੇ ਨੇ ਵੀ, ਤਾਕਤ ਹੁੰਦੇ ਨੇ ਇਹਨਾਂ 'ਚ ਵਧੀਆ।
ਹਾਂ ਹਾਂ। ਤਾਕਤ ਹੁੰਦੀ ਆ, ਚਲੋਂ ਵਧੀਆ ਤੁਸੀਂ ਵਧੀਆ ਗੱਲ ਦੱਸੀ ਮੈਨੂੰ।
ਹਾ ਆ।
ਹਾਂਜੀ ਹਾਂ।
ਤੁਸੀਂ ਕਿਵੇਂ ਬਣਾਉਣੇ ਉ?
ਕਾਲੇ ਚਨੇ?
ਹਾਂ।
ਅਸੀਂ ਜਿਵੇਂ ਤੁਸੀਂ ਐ ਦੇਖੋਂ, ਜੇ ਸ਼ਾਮ ਨੂੰ ਬਣਾਉਣੇ ਹੋਣ ਤਾਂ ਅਸੀਂ ਸਵੇਰੇ ਭਿਉਂ ਕੇ ਰੱਖ ਦਿੰਨੇ ਆ।
ਅੱਛਾ।
ਹਾਂ ਜੇ ਫੇਰ ਵੀ ਹਾਰਡ ਹੋਣ ਹਾਨਾ, ਤਾਂ ਥੋੜ੍ਹਾ ਜਿਹਾ ਨੂਨ ਪਾ ਕੇ ਪਾਣੀ ਚ ਉਬਾਲ ਲੈਂਨੇ ਆ ਫਿਰ।
ਨਹੀਂ ਐਵੇਂ ਕਰੇ, ਵੀ ਜੇ ਕਈ ਵਾਰ ਕਾਹਲੀ ਹੋਵੇ ਵੀ ਜਿਵੇਂ ਆਪਾਂ ਇੱਕ ਦ ਸ਼ਾਮ ਨੂੰ ਬਣਾਉਣੇ ਨੇ। ਵੀ ਇੱਕ ਦੋ ਵਜੇ, ਕਹਿੰਦੇ ਵਿੱਚ ਮਿੱਠਾ ਸੋਡਾ ਤੇ ਗਰਮ ਪਾਣੀ ਪਾ ਦੀ। ਜਦ ਚ ਜੰਮਾ ਵੀ ਜਿਹੜਾ ਆਪ ਪੂਰਾ ਗਰਮ ਨੀ ਹੁੰਦਾ ਰਿੱਝਦਾ ਕਹਿ ਦਿੰਦੇ ਆਪਾਂ ਉਹ ਵਾਲੇ ਪਾਣੀ ਚ ਹਾਂ ਉਹ ਵਾਲੇ ਚ ਪਿਆਓ ਕਰਦੇ
ਠੀਕ ਹੈ ਵੀ ਜੋੇ ਜਲਦੀ ਹੋਵੇ ਫਿਰ ਮਿੱਠੇ ਸੋਡੇ ਨਾਲ ਸੋਫਟ ਹੋ ਜਾਂਦੇ ਆ
ਹਾਂ ਫੇਰ ਉਹ ਮਤਲਬ ਬਸ ਐ ਈ ਆਰ ਹਾਂ ਆਪਾਂ ਬਾਲੀ ਦੀਨੇ ਆ, ਰਜੋਣੇ ਆ। ਐ ਰਜਾ ਲਿਆ ਕਰੋ, ਛੇਤੀ ਬਣ ਜਾਂਦੇ ਨੇਗੇ।
ਥੀਕ ਐ ਥੀਕ ਐ, ਜਿਵੇਂ ਤੁਸੀਂ ਉਹ ਜਿਹੜਾ ਛੋਲੇ, ਜਦੋਂ ਆਪਾਂ ਉਬਾਲਦੇ ਆ, ਜਿਹੜਾ ਪਾਣੀ ਹੁੰਦਾ ਤੁਸੀਂ ਕਿ ਚ ਪਾਉਣੇ ਹੋ ਸਬਜ਼ੀ ਦੇ?
ਅੱਧਾ ਕਾ ਪਾ ਲੈਣੀ ਹੁੰਨੀ ਆ।
ਹਾਂ, ਅਸੀਂ ਵੀ ਪਾਉਣੇ ਹੁੰਨੇ ਆ, ਕਹਿੰਦੇ ਉਹਦੇ ਨਾਲ ਟੇਸਟ ਵਧੀਆ ਹੁੰਦਾ।
ਹਾਂ ਵਿੱਚ ਕੋਈ ਇੱਕ ਤੋਂ ਸੁਣਿਆ, ਕਹਿੰਦੇ ਜਿਹੜੀ ਆਪਣੇ ਨੂੰ ਕਈ ਵਾਰ ਐ ਨੀ ਹੁੰਦਾ, ਵੀ ਲਾਲ ਲਾਲ ਜੀ ਰੈਡ ਰੈਡ ਜੀ ਹੋ ਜਾਂਦੀ ਐ।
ਹਾਂਜੀ ਹਾਂਜੀ।
ਵੀ ਕਹਿੰਦੇ ਵੀ ਉਹਦੇ ਨਾਲ ਹੁੰਦੀ ਐ ਫਿਰ ਵੀ ਪਾ ਵੈਨਾ। ਇੱਕ ਕਿਸੇ ਤੋਂ ਸੁਣਿਆ ਸੀਗਾ, ਫਰ ਅਸੀਂ ਹੁਣ ਅੱਧਾ ਕਾ ਪਹਿਲਾਂ ਸਾਰਾ ਪਾਉਂਦੇ ਤੀਗੇ, ਹੁਣ ਅੱਧਾ ਪਾਉਣ ਲੱਗ ਗੇ।
ਅੱਛਾ ਅੱਛਾ, ਅਸੀਂ ਤਾਂ ਪਤਾ ਕੀ ਕਰਦੇ ਆ, ਜਿਵੇਂ ਥੋੜੇ ਜੇ ਛੋਲੇ ਜਦੋਂ ਮਸਾਲਾ ਗ੍ਰੈਂਡ ਕਰਦੇ ਆ ਥੋੜੇ ਜਿਹੇ ਛੋਲੇ ਵੀ ਗ੍ਰੈਂਡ ਕਰ ਲੈਂਨੇ, ਹਾਂਜੀ ਉਹਦੇ ਨਾਲ ਕੀ ਹੋ ਜਾਂਦਾ ਵੀ ਗਾੜੀ ਹੋ ਜਾਂਦੀ ਆ ਸਬਜ਼ੀ।
ਹਾਂ, ਆ ਆਲੂ ਵੀ ਪੈ ਜਾਂਦੇ ਨੇ, ਜਦੋਂ ਆਪਾਂ ਛੋਲੇ ਰੀਜਨੇ ਧਰਦੇ ਆ ਉਹਦੇ ਵਾਸਤੇ ਜਬੀ ਬਣਾਉਣ ਵਾਸਤੇ, ਉਹਦੇ ਵਿੱਚ ਆਲੂ ਰੱਖਦੇ ਧੋ ਕੇ। ਇੱਕ ਜਾਂ ਦੋ ਜਿੰਨੀ ਵੀ ਆਪਦੀ ਉਹ ਹੋ ਵੇ। ਲੋੜ, ਫੇਰ ਉਹ ਵਿੱਚੇ ਮਤਲਬ ਪੋਲੇ ਉਹ ਹੋ ਜਾਦੇ ਨੇ ਨਾ ਸੋਫਟ ਹੋ ਜਾਂਦੇ ਨੇ ਜਮਾ। ਉਬਾਲ ਕੇ, ਜਿਵੇਂ ਆਪਾਂ ਉ ਆਲੇ ਸਪੈਸ਼ਲ ਅਲੱਗ ਉਬਾਲਣੇ ਪੈਂਦੇ ਨੇ। ਮੈਂ ਉਹਦੇ ਵਿੱਚ ਹੀ ਰੱਖ ਦੇਨੀ ਹੁੰਨੀ ਆ, ਦੋ। ਫਿਰ ਉਹਨੂੰ ਮਤਲਦਾ ਜੇ ਆਪਾਂ ਮਸਾਲਾ ਉਹ ਕਰਦੇ ਆ, ਵਿੱਚ ਪਾ ਦਿੰਦੇ ਹੁੰਦੇ ਆ ਕੁ ਪੀਸ ਕੇ ਜੇ।
ਠੀਕ ਐ ਠੀਕ ਐ, ਬਸ ਉਹਦੇ ਨਾਲ ਐਵੇਂ ਹੋ ਜਾਂਦਾ ਵੀ ਤਰੀ ਗਾੜੀ ਹੋ ਜਾਂ
ਹਾਂ, ਵੀ ਉਹ ਟੇਸਟ ਜਿਹਾ ਵਧੀਆ ਹੁੰਦਾ ਇਹਦਾ।
ਹਾਂਜੀ- ਹਾਂਜੀ, ਵੈਸੇ ਤੁਹਾਨੂੰ ਕਿਹੜੀ ਸਬਜ਼ੀ ਪਸੰਦ ਆ?
ਕਰੇਲੇ, ਭਿੰਡੀਆਂ।
ਅੱਛਾ, ਠੀਕ ਐ।
ਬਸ ਇਹਨਾਂ ਨੂੰ ਕਰੇਲੇ ਬਣਾਉਣ ਤੇ ਟਾਈਮ ਤੇ ਲੱਗਦਾ ਭਰਵੇਂ, ਪਰ ਉ ਵਧੀਆ ਬਣ ਜਾਂਦੇ ਨੇ।
ਹਾਂ, ਪਰ ਇੱਕ ਇਹਦਾ ਫਾਇਦਾ ਵੀ ਐ, ਜਿਵੇਂ ਆਪਾਂ ਇੱਕ ਦਿਨ ਬਣਾ ਲਏ ਹਨਾ, ਕਈ ਵਾਰੀ ਜਲਦੀ ਹੋਵੇ ਤਾਂ ਉਹਨਾਂ ਨੂੰ ਆ ਪਾਂ ਫਰਿੱਜ, 'ਚ ਰੱਖ ਸਕਦੇ ਐ ਸਟੋਰ ਕਰਕੇ।
ਹਾਂ।
ਐਵੇਂ, ਕੰਮ ਆ ਜਾਂਦੇ, ਆ ਵਧੀਆ।
ਹਾਂ, ਇਹ ਤਾਂ ਹੈ, ਜਿਵੇਂ ਆਪਾਂ ਕਈ ਵਾਰ ਦੁਪਹਿਰੇ ਦੁਪੂਰੇ ਖਾਂਣੇ ਹਾਂ
ਹਾਂਜੀ, ਹਾਂਜੀ ਹਾਂ, ਵੈਸੇ ਮੈਨੂੰ ਤਾਂ ਚਟਨੀ ਵੀ, ਬਹੁਤ ਵਧੀਆ ਲੱਗਦੀ ਆ
ਚਾਟ ਮੈਂ ਘੱਟ ਖਾ ਕੇ ਰਾ ਜੇ ਹੋਰ ਤਾਂ ਖਾ ਲਾਂਗੇ ਨੇ ਬਹੁਤ
ਤੇ ਸਾਨੂੰ, ਨੂੰ ਪਸੰਦ ਹੀ ਹੁੰਦੀ ਆ
ਹਾਂ ਖਾ ਲੈਂਦੇ ਨੇ ਗੇ, ਕਰੀਮ ਨਾਲ ਵਧੀਆ ਲੱਗਦੀ ਆ।
ਹਾਂਜੀ ਹਾਂ, ਮੱਖਣ ਨਾਲ ਕਰੀਮ ਨਾਲ, ਸਭ ਨਾਲ ਹੀ ਵਧੀਆ ਲੱਗਦੀ ਆ।
ਜਿਵੇ, ਅਗਲੇ ਦੀ ਚੋਇਸ ਹੈ, ਬੇਸਣ ਵਾਲੀਆਂ ਰੋਟੀਆਂ ਨਾਲ, ਸਸ਼ ਵਧੀਆ ਲੱਗਦੀ ਆ। ਮਿੱਸੀਆਂ-ਮਿਸੀਆਂ ਰੋਟੀਆਂ ਨਾਲ
ਹਾਂ ਅਸੀਂ ਵੀ ਇਹੀ ਕਰਦੇ ਹਾਂ ਜਿਵੇਂ, ਸਾਡਾ ਹੈ ਸਬਜ਼ੀਆਂ ਦੂਜੀ ਉਤਰ ਗਿਆ, ਫੇਰ ਚਟਨੀ ਬਣਾ ਕੇ ਕਿ, ਨਾਲ ਪਿਆਜ ਪਾ ਕੇ, ਬੇਸਣ ਵਾਲੀਆਂ ਮਿੱਸੀਆਂ ਰੋਟੀਆਂ, ਬਣਾਉਣੇ ਹੁੰਨੇ ਆ
ਹਾਂ ਇਹ ਵੀ ਹੁੰਦਾ ਹੈ, ਕਿ ਜਿਵੇੈਂ ਕਈ ਵਾਰ ਆਇ ਹੁੰਦਾ ਵੀ ਸਵੇਰੇ ਕੜੀ ਬਣਾਉਣੀ ਆ, ਵੀ ਸ਼ਾਮ ਨੂੰ ਕੋਈ ਸਬਜ਼ੀ ਨਹੀਂ ਫੇਰ, ਵਧੀਆ ਓਪਸ਼ਨ ਐ।
ਹਾਂ, ਅਸੀਂ ਵੀ ਇਹੀ ਕਰਦੇ ਹਾਂ, ਮਤਲਬ ਜਲਦੀ ਬਣ ਜਾਂਦੀ ਆ, ਇੱਕ ਤਾਂ
ਹਾਂ
ਇੱਕ ਸਾਰਿਆਂ ਨੂੰ ਪਸੰਦ ਵੀ ਹੁੰਦੀ, ਵੈਸੇ ਤੁਸੀਂ ਕਿਵੇਂ ਬਣਾਉਣੇ ਹੋ ਚਟਨੀ?
ਚਟਨੀਆਂ ਗੰਡੇ ਲਸਣ ਵੀ ਪਾ ਲੈਣੇ ਵਿੱਚ ਇੱਕ ਅੰਬ ਦਾ ਵੀ, ਜਿਹੜਾ ਆਪਣਾ ਅੰਬ ਦਾ, ਚਾਰ ਹੁੰਦਾ। ਉਹਦੀ ਗੁਟਲੀ ਕੱਢ ਕੇ ਪਾ ਲਈ, ਉਹਦੇ ਨਾਲ ਵੀ ਵਧੀਆ ਟੇਸਟ ਆ, ਜਾਂਦਾ ਖੱਟਾ ਆ
ਅੱਛਾ, ਗੂਠਲੀ ਪਾਉਣੇ, ਉਹ ਘ ਉਹ ਛਿਲਕਾ
ਨਹੀਂ, ਉਹ ਗੁਠਲੀ ਜਿਹੜੀ ਵਿੱਚ, ਹਾਰਡ ਜਿਹਾ ਹੁੰਦਾ ਅਮ ਚੁਰਿਆਉਣੇ ਵੇਲੇ ਚ ਵੇਲੇ ਦਾ ਵਿੱਚ ਉਹ ਕੱਢ ਦੇਈਏ ਉਹ ਕੱਢ ਕੇ, ਜਿਹੜਾ ਆਪਣਾ ਅੰਬ ਦਾ ਚਾਰ ਹੁੰਦਾ ਮਤਲਬ ਜਿਹੜਾ ਆਪਾ ਖਾਂਨੇ ਆ ਉਹ ਪਾਣੇ ਅ ਵਿੱਚ, ਉਹਦੇ ਨਾਲ ਵੀ ਖੱਟਾ -ਮਿੱਠਾ ਜਿਹਾ ਟੇਸਟ ਹੋ ਜਾਂਦਾ।
ਅੱਛਾ, ਅਸੀਂ ਮੈਂ ਟਰਾਈ ਕਰੂੰਗੀ, ਕਦੇ ਅਸੀਂ ਨਹੀਂ ਪਾਈ ਹੈਗੀ, ਉਵੇਂ
ਇਜ, ਇੱਕ ਟਮਾਟਰ, ਦੀ ਚਟਨੀ ਬਣਦੀ ਆ। ਡਿਊ ਵੀ, ਵਧੀਆ ਹੁੰਦੀ ਹੈ। ਹਾਂ ਉਹ ਟਮਾਟਰਾਂ ਨੂੰ ਗਰਾਫਾ, ਕਰਕੇ ਜਿਵੇਂ ਆਪਾਂ ਕੱਦੂ ਕਸ ਕਰ ਦਿੰਦੇ, ਹਾਂ ਕੱਦੂ ਆਂ ਲੱਗਦਾ ਫਿਰ ਤੋਂ ਉਹਨੂੰ ਤੜਕਾ ਲਾ ਦੇਈ ਦਾ ਫਿਰ ਵੀ ਵਧੀਆ ਬਣਦੀ ਆ, ਕਈ ਮਿੱਠੀ ਵੀ ਖਾਂਦੇ ਨੇ।
ਹਾਂਜੀ, ਹਾਂ ਅਸੀਂ ਪਤਾ ਕੀ ਕਰਦੇ ਹੁੰਦੇ, ਜਿਵੇਂ ਲਾਲ ਮਿਰਚਾਂ ਦੀ ਅਸੀਂ, ਬਣਾਉਣੇ ਹੁੰਣੇ ਹਾਂ
ਹਮ
ਲਾਲ ਮਿਰਚ ਲਸਣ ਪਾ ਕੇ, ਤੇ ਫੇਰ ਅਸੀਂ ਕੀ ਕਰਦੇ ਹਾਂ, ਥੋੜ੍ਹੀ ਜਿਹੀਆਂ ਚਿੱਪੜ ਪਾ ਲੈਂਣੇ ਹਾਂ। ਚਿੱਬੜ ਵੀ ਬਹੁੱਤ ਵਧੀਆ ਹੁੰਦੇ ਆ
ਹਾਂ
ਤੇ ਫਿਰ ਅਸੀਂ ਉਦੇ ਚ, ਥੋੜ੍ਹੀ ਜਿਹੀ ਖੰਡ ਪਾ ਲੈਂਣੇ ਹਾਂ, ਉਹ ਬਹੁਤ ਟੇਸਟੀ ਬਣਦੀ
ਹਾਂ ਉਹ ਮੈਂ ਵੀ ਸਾਡੇ ਮਤਲਬ ਕੋਈ ਹੋਰ ਖਾਂਦਾ ਨਈ ਹੈ ਗਾ ਫੇਰ ਮੈਂ ਆਪਦੇ ਵਾਸਤੇ, ਸਾਰਿਆਂ ਨੇ ਚਟਨੀ ਕੱਢ ਕੇ ਅਲੱਗ ਤੋਂ ਤੜਕ ਕੇ, ਫਿਰ ਮੈਂ ਆਪਦੇ ਲਈ ਸ਼ੱਕਰ ਜਾਂ ਖੰਡ, ਜਿਹੜੀ ਵੀ ਚੀਜ਼ ਠੀਕ ਲੱਗਦੀ ਅ ਚਮਚਾ ਕੁ ਪਾ ਲੈਂਨੀ ਹੁੰਦੀ ਆ ਫਿਰ ਉਹ ਨਾ ਮਤਲਬ ਕਿ ਰੋਟੀ ਨਾ, ਕਦੋਂ ਮਰਜ਼ੀ ਖਾ ਲੈ ਐਵੇ ਕਿਉ ਹੋਇ ਉ ਮਾਸੀ ਜੀ ਦੀ ਲੋੜੀ
ਹ ਹਮ ਉਹ ਵੀ ਮੇ ਚ ਨ ਮੈਨੂੰ ਤਾਂ ਲੱਗਦਾ ਵੀ, ਆਪਾਂ ਨੂੰ ਘਰੇ ਬਣਾ ਕੇ, ਰੱਖਣੀ ਚਾਹੀਦੀ ਹੈ। ਕਈ ਵਾਰੀ, ਕੋਈ ਗੈਸਟ ਆ ਜੇ ਹਨਾ, ਜਾਂ ਸਬਜ਼ੀ ਨਾ ਹੋਵੇ ਵਧੀਆ ਯੂਜ ਕੀਤੀ ਜਾਂਦੀ ਹੈ, ਫਰੂਟ ਟਾਈਮ 'ਤੇ
ਅਸੀਂ ਤਾਂ ਰੱਖ ਦਿਆਂਗੇ, ਇੱਕ ਡੱਬੇ ਚ ਬਣਾ ਕੇ ਰੱਖ ਲੈਂਦੇ ਹਾਂ, ਪਰਿਰ ਜਦੋਂ ਐ ਲੱਗਦਾ ਨਾ ਕਈ ਵਾਰ ਦੁਪਹਿਰੇ ਵੀ ਕੁਛ ਖਾਣਾ ਉਹ ਵੀ ਫਿਰ ਰੋਟੀ ਅਸੀਂ ਖਾ ਲੈਂਦੇ ਹੁੰਣ ਦੇ ਰੋਟੀ
ਹਾਂਜੀ ਅਸੀਂ ਵੀ ਅਸੀਂ ਵੀ ਬਣਾ ਕੇ ਰੱਖਦੇ ਹਾਂ।
ਹੂੰ ਇਹ ਹਾਂ-ਹਾਂ।
ਹੂੰ, ਹੂੰ।
ਵਧੀਆ ਕੰਮ ਆ ਜਾਂਦੀ ਹੈਗੀ, ਹੋਰ ਸਭ ਵਧੀਆ ਰੋਟੀ ਬਣਾ ਲਈ।
ਹਾਂਜੀ ਰੋਟੀ ਬਣਾ ਲਈ, ਤੁਸੀਂ ਬਣਾ ਲਈ?
ਬਸ ਅਸੀਂ ਲੱਗ ਰਹੇ ਆ।
ਅੱਛਾ ਠੀਕ ਹੈ,
ਹੂੰ,
ਹੁਣ ਦੱਸੋ, ਵੈਸੇ ਗਰਮੀਆਂ ਚ ਤਾਂ ਨਾ ਸੁੱਕੀਆਂ ਸਬਜ਼ੀਆਂ ਜ਼ਿਆਦਾ ਨੇ ਜਿਵੇਂ ਕਰੇਲੇ ਹਨਾ ਚੌਲੇ।
ਹਾਂ ਇਹ ਗਰਮ ਨੇ ਨਾਲੇ,
ਗਰਮ ਨੇ ਨਾਲ ਇਹਨਾਂ ਨਾਲ ਰੋਟੀ ਵੀ ਜ਼ਿਆਦਾ ਹੀ ਨੀ ਖਾਧੀ ਜਾਂਦੀ।
ਹਾਂ ਜੋ ਕੱਦੂ ਤੋਂ ਹੁਣ ਮਤਲਬ ਹੋ ਜਾਂਦਾ ਕਦੀ ਜੀ ਨੀ ਕਰਦਾ।
ਹਾਂ ਫਿਰ ਰੋਜ਼ ਰੋਜ਼, ਖਾ ਕੇ ਜੀ,
ਹਾਂ ਵੀ ਹੁਣ ਜਿਵੇਂ ਵੀ ਲੱਗਦੇ ਜਦੋਂ ਆਪਣੇ ਆਉਂਦੇ, ਆਉਂਦੇ ਨੇ ਮਾਰਚ ਅਪ੍ਰੈਲ ਜਿਸ ਵਿੱਚ ਉਹ ਤਾਂ ਵਧੀਆ ਲੱਗਦੇ, ਨੇਗੇ ਫੇਰ ਆਮ ਜਿਹੇ ਹੋ ਜਾਂਦੇ ਨੇਗੇ ਫੇਰ ਵਧੀਆ ਜੀ ਨੀ ਕਰਦਾ।
ਹਾਂਜੀ, ਹਾਂ ਉਹ ਹੈ, ਨਾ ਫਿਰ ਜਿਆਦਾ ਲੱਗਣ ਲੱਗ। ਜਾਂਦੇ ਨੇ ਆਪਣੇ ਆਪਣੇ ਤਾਂ ਹੂੰ, ਹੂੰ ਫੇਰ ਵਧੀਆ ਨੀ ਲੱਗਦਾ ਹੈਗਾ ਜੀ। ਤੇ ਨਾਲੇ ਜਦੋਂ ਆਪਾਂ ਜਿਹੜੀ ਸਬਜ਼ੀ ਡੇਲੀ ਬਣਾਈ ਜਾਂਦੇ ਹਾਂ, ਫਿਰ ਉਹ ਤੋਂ ਜੀਅ ਉਤਰਿਆ ਜਾਂਦਾ।
ਸਿਰਫ ਵਧੀਆ ਲੱਗਦੀ ਹੈਗੀ।
ਹੂੰ ਇਹ ਤਾਂ ਹੈ। ਸਿਆਲ 'ਚ ਵਧੀਆ ਔਪਸ਼ਨ ਹੁੰਦੀ ਹੈ।
ਹਾਂਜੀ ਹਾਂ ਜਿਵੇਂ, ਸਿਆਲ ਚ ਵੀ ਸਾਗ ਬਣਾ ਕੇ ਰੱਖ ਲੈਂਦੇ ਐ ਕਈ
ਕਈ ਕਈ ਦਿਨ ਚਲੇ ਜਾਂਦੇ ਹਾਂ, ਉਹ ਤਾਂ ਗੱਲ ਹੈਗੀ ਆ ਸਾ। ਚਾਰ ਦਿਨਾਂ ਦੀ ਮੌਜ ਹੋ ਜਾਂਦੀ ਹੈ।
ਹਾਂ ਉਹ ਆਪਾਂ ਨੂੰ ਕਿੰਨੀਆਂ ਔਪਸ਼ਨਾਂ ਨੇ ਹਨਾ ਜਿਵੇਂ ਕਰੇਲੇ ਸਾਗ ਚਟਨੀ ਆਪਾਂ ਸਟੋਰ ਕਰਕੇ ਰੱਖ। ਸਕਦੇ ਹਾਂ।
ਹੂੰ, ਇੱਕ ਹੂੰ ਹਾਂ-ਹਾਂ, ਇਹ ਵੀ ਹੈਗਾ।
ਨਾਲੇ ਜਦੋਂ ਆਪਾਂ ਨੂੰ ਕਿਤੇ ਕਾਹਲੀ ਹੋਵੇ, ਸਬਜ਼ੀ ਨਹੀਂ ਬਣਦੀ ਉਦੋਂ ਹੀ ਚੀਜ਼ਾਂ ਕੰਮ ਆ ਜਾਂਦੀਆਂ ਨੇਗੀਆਂ।
ਹਾਂ ਜਿਵੇਂ ਮੰਨ ਲਓ, ਅੱਜ ਆਪਾਂ ਸਵੇਰੇ ਗਏ ਕਿਤੇ ਚਲੋ ਆਦੇ ਕਰਦੇ ਹਨਾ। ਟਾਈਮ ਲੱਗ ਜਾਂਦਾ ਹੈ, ਵੀ ਆਹ ਏ ਨਹੀਂ ਹੈਗਾ ਵੀ ਆਹ ਕੇ ਵੀ ਸੋਚ ਜਈਏ, ਵੀ ਬੰਦਾ ਇੱਕ ਮਿੰਟ ਚ ਰੋਟੀ ਬਣਾ ਕੇ ਚਲੋ ਖਾਓ।
ਹਾਂ ਇਹ ਤਾਂ ਹੈਗਾ,
ਹੂੰ, ਤੁਸੀਂ ਤੜਕ ਕੀ ਖਾਂਦੇ ਹੋ ਚਟਨਾ ਚਟਨੀ ਕ ਮਤਲਬ ਵੀ ਐਮੀ ਵੀ ਖਾ ਲੈਂਦੇ ਹੋ।
ਕਿਵੇਂ,
ਚਟਨੀ ਤੜਕ ਕੇ ਖਾਂਦੇ ਹੋ ਹਮੇਸ਼ਾ ਅੱਕ ਵੀ ਐਮੀਂ,
ਹਾਂ ਅਸੀਂ ਤੜਕ ਕੀ ਖਾਂਦੇ ਹਾਂ, ਇਹ ਵੀ ਹਾਂ ਵਧੀਆ ਮੈਂ ਬਹੁਤ ਦੇਖਿਆ ਬਹੁਤ ਲੋਕ ਨਾ ਤੜਕ ਤੜਕਦੇ ਨਹੀਂ ਗਏ ਚਟਨੀ,
ਹਾਂ ਆਸੀਂ ਰੱਖ ਲੈਂਦੇ ਨੇ ਉਹਦੇ 'ਚ ਪਾਣੀ ਆ ਹੁੰਦਾ।
ਹਾਂ ਤੁਸੀਂ, ਹਾਂ ਅਸੀਂ ਵੀ ਤੜਕ ਕੇ ਹੀ ਖਾ ਲਿਆ ਉਪਰ ਮੈਂ ਐਵੇਂ, ਸੁਣਿਆ ਕਹਿੰਦੇ ਵੀ ਜਿਹੜੀ ਚਟਨੀ ਤੜਕ ਬਿਨਾਂ ਤੜਕੇ ਲਈ ਹੁੰਦੀ ਆ ਹਨਾ ਉਹ ਛੇਤੀ ਖਰਾਬ ਬਣੀ ਹੁੰਦੀ ਹੈਗੀ।
ਹਾਂ ਉਹ ਖਟਿਆਸ ਨਹੀਂ ਪੜ੍ਹਦੀ,
ਹਾਂ,
ਜਿਵੇਂ ਮੰਨਲਬ ਆਪਾਂ ਹੁਣ ਗਰਮੀ ਹੈਗੀ, ਆਪਾਂ ਇੱਕ ਦਿਨ ਬਣਾ ਲਈਏ ਟਮਾਟਰ ਟਮੂਟਰ ਪੇ ਜਾਂ ਵਿੱਚ ਕੁੱਛ ਵੀ, ਪਾਲਿਆ ਜਿਹੜਾ ਕੁਛ ਪਾਣਾ ਹੈ। ਸਾਰਾ, ਉਹ ਜੇ ਆਪਾਂ ਇੱਕ ਦੋ ਦਿਨ ਫੇਰ, ਮਤਲਬ ਜਿ ਮੈਂ ਅਜ ਦੁਪਹਿਰੇ ਬਣਾ ਲਈ। ਜੇ ਕੱਲ੍ਹ ਨੂੰ ਸਵੇਰ ਦੁਪਹਿਰ ਤੱਕ ਪਈ ਰਹੀ ਉਹ ਬਾਹਰ, ਫਰਿੱਜ ਤੋਂ ਬਿਨਾ, ਫੇਰ ਉਹ ਖੱਟੀ ਹੋ ਜਾਊ, ਖਟਿਆਸ ਜ ਹੋਣ ਲੱਗ ਜਾਂਦੀ ਹੈ ਚੋਂ, ਪਰ ਜਿਹੜੀ ਦੂਜੀ ਹੁੰਦੀ ਆ, ਉਹਨੂੰ ਮਰਜ਼ੀ ਰੱਖੀ ਰੱਖੋ
ਹਾਂਜੀ ਨਾਲੇ ਤੁਸੀਂ ਕਦੇ ਕੱਲ੍ਹ ਏ ਵੀ ਦੇਖਿਓ, ਜਦੋਂ ਆਪਾਂ ਕਿਤੇ ਬਾਹਰ ਖਾਣ ਜਾਂਦੇ ਹਾਂ ਨਾ, ਰੈਸਟੋਰੈਂਟ ਜਾਂ ਕਿਛ ਢਾਬੇ ਤੇ, ਦੀ ਹੈਨਾ
ਹਾਂ
ਤਾਂ ਜਿਵੇਂ ਪਰੌਂਠੇ ਖਾਂਦੇ ਆ, ਜਾਂ ਦਾਲ ਰੋਟੀ ਖਾਂਦੇ ਆ, ਜਦੋਂ ਉਹ ਚਟਨੀ ਜਿਹੜੀ ਨਾਲ ਰਹਿੰਦੇ ਨੇ, ਉਹਨਾਂ ਦੀ ਤੜਕੇ ਕਿਹੋ ਹੋਈ ਨੀ ਹੁੰਦੀ ਹੈਗੀ, ਉਹ
ਹਾਂ
ਉਹ ਕਿਉਂਕਿ ਉਹ ਜ਼ਿਆਦਾ ਕੁਆਂਟਿਟੀ ਚ ਬਣਾਉਦੇ ਨੇ, ਤਾਂ ਕਰਕੇ ਉਹ, ਤੜਕਾ ਨਹੀ ਲਾਉਂਦੇ ਹੈਗੇ
ਮੈਂ ਕਦੇ ਵੀ ਚੀਜ਼ ਗੱਲ ਨੋਟ ਨਹੀ ਕੀਤੀ, ਹੁਣ ਕਰੂੰਗੀ ਕਦੇ
ਹਾਂ, ਮੈਂ ਕੀਤੀ ਐ, ਇਹ ਗੱਲ ਨੋਟ
ਹਾਂ, ਹੋ ਸਕਦੀ, ਏ ਗੱਲ ਹੁਣ
ਹਾਂ ਉਹਨਾਂ ਦੀ ਕਦੇ ਵੀ ਤੜਕੀ ਨਹੀ ਹੁੰਦੀ, ਚਟਨੀਆਂ ਹੀ ਹੁੰਦੀਆਂ ਬਿਨਾਂ ਤੜਕੀ ਜਿਵੇਂ ਆਪਾਂ ਤਾਂ ਘਰੇ ਤਾਂ ਨਹੀਂ ਖਾਂਦੇ, ਅਸੀਂ ਵੀ ਨਹੀ ਐਂ ਖਾਂਦੇ ਹੈਗੇ, ਬਿਨਾਂ ਤੜਕੀ ਹੋਈ
ਹਾਂ, ਬਾਹਰ ਤਾਂ ਫਿਰ ਆਪਾਂ ਨੂੰ
ਬਾਹਰ ਤਾਂ ਆਪਾਂ ਨੂੰ ਖਾਣੀ ਪੈਂਦੀ ਆ, ਬਾਹਰ ਪਤਾ ਨੀ ਉਹ ਬਿਨਾ ਤੜਕੇੀ ਹੋਈ ਵੀ ਸਵਾਦ ਲੱਗਦੀ ਆ।
ਹਾਂ, ਔ ਬਸ ਕੁਦਰਤੀ ਗੱਲ।
ਹਾਂਜੀ, ਹਾਂਜੀ। ਹਾਂਜੀ ਹੋਰ ਦੱਸੋ
ਹੋਰ ਦੱਸੋ
ਆਪਾਂ ਵੀ ਕਦੇ ਇੱਕ ਵਾਰ ਘਰੇ ਵੀ ਟਰਾਈ ਕਰਕੇ ਦੇਖਾਂਗੇ, ਬਿਨਾਂ ਤੜਕ ਕੇ
ਹਾਂ-ਹਾਂ, ਕੋਈ ਨੀ ਜ਼ਰੂਰ
ਹੂ, ਜਿਵੇਂ ਤੁਸੀ ਕਿਤੇ ਆਲੂ ਵਾਲੇ ਪਰੌਂਠੇ ਬਣਾਏ ਜਾਂ ਮਿਸਿਆਂ ਰੋਟਿਆਂ, ਉਹਦੇ ਨਾਲ ਟਰਾਈ ਕਰਾਂਗੇ
ਨਾਲੇ ਬੇਸਣ ਦੀ ਰੋਟੀ ਤਾਂ ਖਾਣੀ ਚਾਹੀਦੀ ਹੈ, ਵਧੀਆ ਆਟਾ ਹੈਗਾ ਏ ਵੀ ਵਧੀਆ ਕੰਮ ਆਉਂਦਾ ਹਾ ਹਾਂ, ਹਲਕਾ ਵੀ ਹੁੰਦਾ ਏਚ ਵੀ, ਮੈਂ ਕੀ ਦੇਖਿਆ ਸੀ, ਇੱਕ ਵਾਰ ਪੜਿਆ ਸੀਗਾ ਕਹਿੰਦੇ ਵੀ ਸਾਰੇ ਆਟਾਂ ਚ ਹੀਹੀ ਵਧੀਆ ਹੁੰਦਾ ਹੈ, ਬੀ ਜੋ ਖਾਵੇ, ਨਾਲੇ ਇਹਦੇ ਨਾਲ ਸ਼ੂਗਰ ਘੱਟਦਾ
ਠੀਕ ਹੈ, ਮੈਨੂੰ ਲੱਗਦਾ ਵੀ ਹ ਇੱਕ ਵੀਕ ਚ ਆਪਾਂ ਨੂੰ ਹੈਨਾ, ਇੱਕ ਦੋ ਵਾਰ ਵੇਸਣ ਵਾਲੀ ਰੋਟੀ ਖਾਣੀ ਚਾਹੀਦੀ ਆ
ਹਾਂ, ਜਿਵੇਂ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ
ਹਾਂਜੀ
ਉਹਨਾਂ ਲਈ ਵੀ ਵਧੀਆ ਵੇਸਣ
ਠੀਕ ਹੈ
ਹਮ
ਤਾਂ ਹੀ ਕਹਿਰੀ ਆ, ਵੀ ਆਪਾਂ ਨੂੰ ਵੈਸੇ ਵੀ ਖਾਣੀ ਚਾਹੀਦੀ ਆ ਹਫ਼ਤੇ ਚ ਇੱਕ ਦੋ ਵਾਰ ਖਾ ਲਈ ਹਾਂਜੀ ਹਾਂ, ਚਲੋ ਠੀਕ ਹੈ ਜੀ, ਬਹੁਤ ਵਧੀਆ ਲੱਗੇਆ ਤੁਹਾਡੇ ਨਾਲ ਗੱਲ ਕਰਕੇ
ਠੀਕ ਹੈ, ਮੈਨੂੰ ਵੀ ਬਹੁਤ ਵਧੀਆ ਲੱਗਿਆ
ਓਕੇ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ